ਹ
ਹੈਲੋ ਆਵਾਜ ਨਹੀਂੀ ਆਉਂਦੀ ਹੈਲੋ ਹੈਲੋ ਹੈਲੋ ਹਾਂ ਹੁਣ ਆਈ ਹੁ ਨਹੀਂਈ ਹੁ ਨਹੀਂਈ
ਪੰਜਾਬੀ ਵਿੱਚ
ਅੱਛਾ ਤੇਰੀ ਲਾਈਫ ਤੇਰੀ ਜ਼ਿੰਦਗੀ ਕਿੱਦਾਂ ਚੱਲ ਰਹੀ ਆ
ਵਧੀਆ ਚੱਲਦੀ ਪਾਈ ਤੂੰ ਦੱਸ ਤੇਰੀ ਕਿੱਦਾਂ ਚੱਲ ਰਹੀ ਹੈ
ਦੀ ਜ਼ਿੰਦਗੀ ਬਹੁਤ ਵਧੀਆ ਚੱਲ ਰਹੀ ਆ ਹੁਣੇ ਮੈਂ ਰੋਟੀ ਖਾ ਕੇ ਹਟੀ ਹਾ ਤੈਨੂੰ ਪਤਾ ਅੱਜ ਮੈਂ ਕੀ ਖਾਧਾ ਅੱਜ ਮੈਂ ਖਾਧੀ ਕੜੀ ਜਿਹੜੀ ਕਿ ਬਣਦੀ ਆ ਲੱਸੀ ਨਾਲ ਖੱਟੀ ਖੱਟੀ ਲੱਸੀ ਚ ਅਸੀਂ ਅਹ ਹ ਖੱਟੀ ਖੱਟੀ ਲੱਸੀ ਚ ਅਸੀਂ ਨਾ ਪਿਆਜ ਤੜਕਾ ਲਾ ਕੇ ਪਾਏ ਤੇ ਕੜੀ ਪਨੀਰ
ਸਾਡੇ ਘਰ ਤਾਂ ਅਜੇ ਕੁਛ ਬਣਿਆ ਹੀ ਨਹੀਂੀ
ਪਕੌੜੇ ਪਕੌੜੇ ਵੀ ਪਾਏ ਅਸੀਂ ਕੜੀ ਚ ਤੇ ਸਾਡੇ ਘਰ ਸ਼ਾਹੀ ਪਨੀਰ ਬਣਿਆ ਸ਼ਾਹੀ ਪਨੀਰ ਦੀ ਰੈਸਿਪੀ ਦੱਸਿਆ ਤੈਨੂੰ ਪਹਿਲਾਂ ਅਸੀਂ ਕਾਜੂ ਟਮਾਟਰ ਇਹ ਸਾਰੇ ਪੀਸੇ ਠੀਕ ਆ ਇਹਨਾਂ ਨੂੰ ਚੰਗੇ ਇਹ ਦਾ ਪੇਸਟ ਬਣਾ ਕੇ ਫੇਰ ਇਹਨੂੰ ਤੜਕਾ ਲਾਇਆ ਸੀ ਲੂਣ ਮਿਰਚ ਮਸਾਲੇ ਪਾ ਕੇ ਤੇ ਇੰਨੀ ਟੇਸਟੀ ਬਣੀ ਨੇ ਨਹੀਂ ਫਰੈਸ਼ ਕਰੀਮ ਨ ਉਹ ਜਿਹੜੀ ਉਹ ਕੀ ਕਹਿੰਦੇ ਆ ਟਮਾਟਰ ਪਿਆਜ ਜਿਹੜੇ ਸੋਰੀ ਟਮਾਟਰ ਦੇ ਕਾਜੂਆਂ ਦਾ ਪੇਸਟ ਬਣਾਉਦੇ ਨਾ ਉਹ ਫਰੈਸ਼ ਕਰੀਮ ਦਾ ਹੀ ਕੰਮ ਕਰ ਲੈਂਦਾ ਤੇ ਉਹਨਾਂ ਉਹ ਬਹੁਤ ਟੇਸਟੀ ਬਣ ਜਾਂਦਾ ਆ ਕਰੀਮ ਵਰਗ ਟੈਕਸਚਰ ਆ ਜਾਂਦਾ ਆ ਉਹ ਚ ਨਾ ਜੇ ਟਸਟ ਮੱਖਾਣਾ ਹੋਵੇ ਵਧੀਆ ਮਖਾਣੇ ਵੀ ਪਾਲੋ ਨਾ ਉਹਦਾ ਮਾਸ਼ਾਲਾ
ਤੇ ਕਿੱਦਾਂ ਮਖਾਨੇ ਵੀ ਪੀਸ ਕੇ ਹੀ ਪਾਣੇ ਆ
ਉਹ ਜਿਹੜਾ ਪੇਸਟ 'ਚ ਹੈ ਨਾ ਉਹ 'ਚ ਕਾਜੂ ਟਮਾਟਰ ਟਮਾਟਰ ਦੇ ਨਾ ਥੋੜ੍ਹੇ ਜਿਹੇ ਬੋਆਇਲ ਕਰਕੇ ਪਾ ਦੋ ਕਾਜੂ ਟਮਾਟਰ ਤੇ ਮਖਾਣੇ ਵਿੱਚ ਪਾ ਦੋ ਉਹ ਚ ਥੋੜੇ ਜਿਹੇ ਪਾਣੀ ਪਾ ਕੇ ਤੇ ਉਹਨੂੰ ਇੰਨੀ ਪਿਊਰੀ ਬਣਾ ਦੇਣੀ ਉਹਦੀ ਪਿਊਰੀ ਏਡੀ ਉਹਦੀ ਕੀਮੀ ਕਰ੍ਰਮੀ ਚ ਬਣ ਜਾਣੀ ਆ ਬਾਅਦ ਚ ਪਾਣੀ ਪਾਣਾ ਪੈਂਦਾ ਕਿਆ ਭਾ ਕੋ ਬੋਲੋ
ਹੋਰ ਕੀ ਕਹਿੰਦੇ ਆ ਖੁਵਾਈ ਮੈਨੂੰ ਵੀ ਕਿਸ ਦਿਨ ਫਿਰ ਜੋ ਤੇਰੇ ਘਰ ਆਉਂਗੀ ਨਾ ਮੈਂ ਖਾ ਕੇ ਜਾਊਂਗੀ ਸ਼ਾਹੀ ਪਨੀਰ
ਹੋਰ ਸੁਣਾ ਤੂੰ ਦੱਸ ਕੋਈ ਰੈਸਪੀ ਰੂਸਪੀ ਮੈਨੂੰ
ਬਣਾਣਾ ਤਾਂ ਮੈਂ ਬਹੁਤ ਕੁੱਛ ਚਾਹੁਣੀ ਹਾਂ ਪਰ ਮੈਨੂੰ ਮੇ ਕਰਦੇ ਨੀ ਬਣਾ ਦੇਦੇ ਕੁਛ
ਯਾਰ। ਕੀ ਹੋਇਆ ਨਹੀ ਖਾਣੀ ਹਮਨੇ ਚਾਕਲੇਟ ਟੀ ਵੀ ਦੇਖ ਲੋ ਚੋਕਲੇਟ ਤੈਨੂੰ ਪਤਾ ਚੋਕਲੇਟ ਵੀ ਕਿੰਨੀ ਟੇਸਟੀ ਹੁੰਦੀ ਆ।
ਹਾਂ ਚੋਕਲੇਟ ਜਿਦੀ ਅੱਜ ਨਵੀਂ ਆਈ ਨਾ ਅੱਜ ਕੱਲ੍ਹ ਉਹ ਖੁਨਾਫ਼ਾ ਜੋ
ਹਾਂ ਮੈਂ ਖਾਧੀ ਸੀ ਮੇਰਾ ਦੋਸਤ ਲੈ ਕੇ ਆਇਆ ਸੀ। ਬਹੁਤ ਸਵਾਦ ਹੁੰ
ਮੈ ਸਾਰਾ ਕੁੱਛ ਹੀ ਖਾਧਾ।
ਉਹ ਇਨੀ ਉਦੇ ਵਿੱਚ ਨਾ ਪਿਸਤਾ ਦਾ ਫਲੇਵਰ ਆਂਦਾ ਆ। ਉਹ ਉਸਦੇ ਚਾਕਲੇਟ ਦੇ ਅੰਦਰ ਪਿਸਤਾ ਪਾਈ ਹੁੰਦੀ ਆ।
ਠੀਕ ਆ।
ਉਹ ਏਦਾਂ ਦਾ ਹੁੰਦਾ ਆ। ਮੁਨਾਫ਼ਾ ਬਹੁਤ ਟੇਸਟੀ ਹੁੰਦੀ ਆ ਮੈਂ ਇੱਕ ਦਿਨ ਚ ਹੀ ਸਾਰੀ ਮੁਕਾ ਤੀ ਸੀ।
ਠੀਕ ਆ।
ਤੇ ਤੂੰ ਉਹ ਖਾਧਾ ਭੁਜੀਆ ਖੱਟਾ ਮਿੱਠਾ ਵਾਲਾ
ਹਾਂ ਮੈਂ ਖਾਧਾ ਆ ਮੈਂ ਤੇ ਬਹੁਤ ਖਾਧਾ ਉਹ ਵਾਲਾ
ਇਸ ਵੇਲੇ ਸਾਰਿਆਂ ਨੂੰ ਮੈਸੇਜ ਕਰਨ ਦੀ ਪਈ ਆ ਅਹ ਤੂੰ ਉਹ ਖਾਧਾ ਪੁਜੀਆ਼।
ਕਿਹੜੇ ਵਾਲਾ
ਖੱਟਾ ਮੀਠਾ।
ਹਾਂ ਮੈਂ ਖਾਧਾ ਆ ਹੈਲੋ। ਹੈਲੋ।
ਤੇ ਉਹ ਖਾਧੀ ਕੀ ਭਲਾ ਕੱਲ ਅਸੀਂ ਭਰਾਵਾ ਕੱਲ ਦੀ ਗੱਲ ਦੱਸਦੀ ਆ ਮੇਰੀ ਫਰੈਂਡ ਆਈ ਨਾ ਤੈਨੂੰ ਦੱਸਿਆ ਸੀ ਮੈਂ ਤੇ ਤੇ ਫੇਰ ਨਾ ਉਹ ਅਸੀਂ ਪੀਜ਼ਾ ਮੰਗਵਾ ਕੇ ਖਾਧਾ ਉਹ ਵੱਡਾ ਵਾਲਾ ਪੀਜ਼ਾ ਉਹ ਚ ਚੌਵੀ ਪੀਸ ਹੁੰਦੇ ਐ ਹੈਂ
ਲਾਰਜ ਪੀਜ਼ਾ।
ਜਾ ਚੌਵੀ ਭਾ ਲੈ ਕੇ ਆਂਦਾ ਇੱਧਰ ਆ ਭਾ ਲੈ ਕੇ ਆਂਦਾ। ਵੋ ਫਿਰ ਨਾ ਉਸਕੌ ਚਲਾਨੀ ਨਹੀਂ ਆਤੀ ਐਕਟਿਵਾ ਉਸਕੋ-ਉਸਕੋ ਵੋ ਲੇ ਜਾਏਗੇੇ ਪਕੜ ਕੇ ਰੀਲਾ ਆਜ ਜਾ ਬਾਤ ਹਮ ਨਾ ਖਾਣੇ ਕੀ ਬਾਤ ਕਰ ਰਹੇ ਆਪ ਕਰੋਗੇ ਖਾਣੇ ਕੀ ਬਾਤੇ
ਹ
ਹਾਂ ਹਮ ਨਾ ਚੌਕਲੇਟ ਕੀ ਬਾਤ ਕਰ ਰਹੇ ਥੇ। ਪੀਜ਼ਾ ਕੀ ਬਾਤ ਕਰੇ ਤੇੇ ਕਲਾ ਦੀਦੀ ਨੂੰ ਇਤਨਾ, ਬੜਾ ਪੀਜ਼ਾ ਖਾਇਆ। ਮੈਂ ਸੀਰਤ। ਮੈਂਨੇ ਆਪ ਕੋ ਵੀ ਖਿਲਾਊਂਗੀ। ਠੀਕ ਹੈ। ਮੈਂ ਲੈ ਕੇ ਜਾਊਂਗੀ ਆਪ ਕੋ ਠੀਕ ਹੈ। ਉਹ ਲੈ ਕੇ ਆਤਾ ਹੈ ਵੋ ਲੈ ਕੇ ਆ ਰਿਹਾ ਫਾਈਵ ਮਿੰਟਸ ਮੈਂ ਆ ਗਿਆ। ਤੇ ਫੇਰ ਉਹ ਪੀਜ਼ਾ ਚੌਵੀ ਪੀਸ ਹੁੰਦੇ ਚਾਰ ਪੰਜ ਟਾਈਪ ਛੇ ਟਾਈਪ ਦੇ ਪੀਜ਼ਾ ਦਾ ਸੀਗੇ ਪੈਪੀ ਪਨੀਰ ਮਾਰਗਰੇਟਾ ਕੋਨ ਫਾਰਮ ਹਾਊਸ।
ਕੁੱ
ਕਿੱਥੇ ਗਈ ਇੱਕ ਮਿੰਟ ਇੱਕ ਮਿੰਟ ਅੱਛਾ ਤੇ ਉਹ ਹਾਂ ਮੈਨੂੰ ਮਾਰਗਰੀਟਾਇਰ ਮੈਨੂੰ ਨੀ ਪਸੰਦ ਮੈਨੂੰ ਹਰਾ ਭਰਾ ਪੀਜ਼ਾ ਪਸੰਦ ਆ ਮੈਨੂੰ ਬੜਾ ਟੇਸਟੀ ਲੱਗਦਾ ਓਦਨ ਵੀ ਅਸੀਂ ਹਰਾ ਭਰਾ ਪੀਜ਼ਾ ਖਾ ਦਾ ਸੀ ਨਾ
ਹੂੰ-ਹੂੰ, ਹਾਂ ਉਹ ਮੈਂ ਪਹਿਲੀ ਵਾਰੀ ਖਾਧਾ ਸੀ ਉਹ ਵਾਲਾ ਪਰ ਲੱਗਿਆ ਸੀ ਪਰ ਉਹਦੇ ਚੀਜ਼ ਘੱਟ ਸੀਗਾ
ਹਾਂ ਗਾਰਲਿਕ ਬ੍ਰੈਡ ਵੀ ਬੜੀ ਟੇਸਟੀ ਸੀ ਹਨਾ।
ਚੱਲਾਂਗੇ ਫੇਰ ਤੋਂ ਕਿਸੇ ਦਿਨ ਖਾਣ
ਹੋਰ ਅਸੀ ਉਹਨੂੰ ਵੀ ਲੈ ਕੇ ਜਾਵਾਂਗੇ ਨਾਲ। ਤੇ ਹਾਂ ਮੈਂ ਤੇ ਫੇਰ ਅਂ ਕਰੀਮੀ ਭੱਲੇ ਮੰਗ ਕੇ ਖਾਧੇ ਉਹ ਕਰੀਮੀ ਭੇ ਇੰਨੇ ਟੇਸਟੀ ਸੀਗੇ ਨਾ ਮੈਂ ਕੀ ਦੱਸਾਂ ਮਤਲਬ ਉਹ ਆ ਗਿਆ ਸਿਰਫ ਆਈਜ਼ ਕਲੋਜ਼ ਕਰਕੇ ਬੈਠਾ ਵ ਆ ਜਾਏਗਾ ਤੇ ਫਿਰ ਕਰੀਮੀ ਪੱਲਾ ਇੰਨਾ ਟੈਬੂਨ ਦੀ ਪਾਈ ਹੋਈ ਸੀ ਉਹਦੇ ਚ ਉਹ ਪਾਇਆ ਹੋਇਆ ਸੀ ਅਹ ਖਟਿਆਈ ਪਾਈ ਹੋਈ ਸੀ ਅਹ ਨਮਕੀਨ ਹਾਂ ਨਾ ਦਹੀਂ ਜਿਹੜਾ ਸੀ ਨਾ ਉਹ ਸੀਗਾ ਹ
ਹ
ਮੋ ਨਾ ਮਿੱਠਾ-ਮਿੱਠਾ ਫਲੇਵਰ ਆਇਆ ਸੀ ਪਤਾ ਨਾ ਦਹੀਂ ਨੂੰ ਫੇਟ ਕੇ ਉਹਦੇ ਵਿੱਚ ਚੀਨੀ ਪਾਈ ਹੋਈ ਸੀਗੀ।
ਹੂੰ,
ਆ ਜਾਏ ਉਹ ਉਹ ਇੱਥੇ ਹੀ ਹੈਗਾ ਇੱਕ ਰੈਸਟੋਰੈਂਟ ਉੱਥੋਂ ਲੈ ਕੇ ਆਏ ਸੀ ਬਹੁਤ ਵੱਡਾ ਸੀ ਸੀ। ਔਡਰ ਕਰਾਇਆ ਸੀਗਾ ਘਰੇ
ਫੈਮਿਲੀ ਸਾਈਡ ਜਿਹੜੇ ਹੈਗੇ ਆ
ਹਾਂ,
ਅੱਛਾ ਠੀਕ ਆ ਉੱਥੋਂ ਤੋਂ ਮੈਂ ਵੀ ਖਾਦੇ ਦਾ ਆ
ਤੇ ਯਾਰ ਪੀਜ਼ਾ ਆ ਗਿਆ। ਤੇ ਉਹ ਇੰਨਾ ਟੇਸਟੀ ਸੀਗਾ ਨਾ ਪੀਜ਼ ਵੀ ਇ ਮੇਰਾ ਪੀਜ਼ਾ ਖਾਨਣ ਨਾ ਜ਼ਰੂਰ ਪੈਂਦੀ ਸੀ ਅਸੀਂ ਕੋਕ ਵੀ ਪੀਤੀ ਮੈਂ ਤਾਂ ਪਤਾ ਨੀ ਤਿੰਨ ਚਾਰ ਵਾਰ ਕੋਕ ਹੀ ਪੀ ਗਈ ਕੱਲ ਮੈਨੂੰ ਕੋਕ ਹੀ ਬੜੀ ਸਆਦ ਲੱਗੀ
ਫਿਰ ਡਾਇਟ ਦਾ
ਡਾਈਟ
ਜਿਹੜਾ ਪੰਜ ਕਿੱਲੋ ਵਜਨ ਘਟਾਇਆ ਉਹ ਫੇਰ ਵਧਾਣਾ ਆ
ਨਹੀਂ ਯਾਰ ਹੁਣ ਅਗਲੇ ਹਫ਼ਤੇ ਤੋਂ ਜੇ ਮੈਂ ਜਾਣਾ ਸ਼ੁਰੂ ਕਰ ਦੇਨਾ ਮੈਂ
ਅੱਛਾ
ਆ ਖਾਲੋ ਆਪ ਯ ਉਹ ਯਾਦ ਬਿਸਕਿਟ ਲੈ ਕੇ ਆਈ ਚੋਕਲੇਟ ਵਾਲੇ ਇਹ ਪਤਾ ਬਿਸਕੁਟ ਮੈਨੂੰ ਬੜੇ ਹੀ ਪਸੰਦ ਅੰਦਾ
ਕਿਹੜੇ ਵਲੇ
ਇਹ ਹੈਗੇ ਚੋਕਲੇਟ ਵਾਲੇ ਬਿਸਕੁਟ ਹਾਈਡਨ ਸੀਕ ਵਾਲੇ ਨਾਲ ਬੜੇ ਟੇਸਟੀ ਲੱਗਦੇ ਆ ਤੈਨੂੰ ਵੀ ਲੱਗਦੇ ਆ
ਹਾਂ ਇੱਕ ਵਾਈਟ ਕਰੀਮ ਵਾਲੀ ਆਉਂ
ਉਹ ਤਾਂ ਬੜੇ ਟੇਸਟੀ ਉਹ ਮੇਰੇ ਫੇਵਰੇਟ ਆ ਉਹਦੀ ਆਈਸ ਕਰ੍ਰੀਮ ਵੀ ਬੜੀ ਟੇਸਟੀ ਹੁੰਦੀ ਆ ਦੁਖਾਤੀ ਉਹ ਵਾਈਟ ਕਰੀਮ ਵਾਲੇ ਦੀ
ਨਹੀਂ ਮੈਂ ਨਹੀਂ ਸਭੀ,
ਉਹਦੀ ਆਈਸਕ੍ਰੀਮ ਮਿਲਦੀ ਉਹ ਇਨੀ ਟੇਸ ਇਹ ਕਾਲ ਮੇ ਆਈਸਕ੍ਰੀਮ
ਭੰਨੇ ਹੁੰਦੇ ਆ।
ਕੱਲ ਮੈਂ ਆਈਸਕ੍ਰੀਮ ਲੈ ਕੇ ਆਈ ਤੇ, ਇਹ ਕੀ ਕਹਿੰਦੇ ਆ ਆਈਸਕ੍ਰੀਮ ਵੀ ਮੈਂ ਉਹਦੇ ਵਿੱਚ ਚੈਰੀ ਸੀਗੀ ਟੂਟੇ ਇ ਫਰੂਟੀ ਸੀਗੀ ਉਹ ਇੰਨੀ ਟੇਬਲ ਗਰਮ
ਬਿਸਕੁਟ ਕਿੰਨਾ ਟੇਸਟੀ ਆ ਓਹਦੇ ਵਿੱਚ ਨਾ ਓਹ ਪਾਏ ਆ ਚੋਕੌ ਚਿੱਪਸ ਪਾਏ ਹੈ
ਅੱਛਾ
ਹਾਂ ਤੇ ਅਸੀਂ ਕਿਸੇ ਦਿਨ ਪਾਰਟੀ ਕਰਾਂਗੇ ਫਿਰ ਹੈ ਨਾ ਸੈਂਡਵਿਚ ਬਣਾਵਾਂਗੇ ਸੈਂਡਵਿਚ ਪਾਵਾਂਗੇ ਘਰੋ ਬਣਾ ਕੇ ਲੈ ਕੇ ਆਵਾਂਗੀ ਕੁਛ ਨਾ ਕੁਛ ਦਿਫਰੰਟ ਜੀਦਾ, ਮੈਂ ਸੈਂਡਵਿਚ ਲਿਆਉਗੀ ਓਹ ਪਾਸਤਾ ਪੁਸਤਾ ਮੈਗੀ ਮੁੱਗਿ ਲੈ ਆਈ ਉਹਨੂੰ ਕਹਿ ਦਾਂਗੇ ਉਹ ਜੂਸ ਲਿਆਉਗੀ
ਹਮ
ਹਮ
ਹੁਣੇ ਜੈ ਆਪਣੀ ਕਲਾਕਾਰੀ ਦਿਖਾ ਕੇ ਜਾਨੀ ਕੋਈ ਨਾ ਕੋਈ
ਉਹਨੂੰ ਵੀ ਕਹਿ ਦਾਂਗੇ ਚ
ਉਹਦੀ ਤਾਂ ਪਾਰਟੀ ਨਹੀਂ ਆਈ ਹਜੇ
ਟਿਫਨ ਨੂੰ ਲੇ ਆਈ
ਹਾਂ
ਤੇ ਹੋਰ ਸਭ ਵਧੀਆ
ਹੋਰ
ਉਦੋਂ ਵੀ ਖਾਦਾ ਅੱਜ
ਕੁਛ ਨਹੀਂ ਮੈਂ ਸਵੇਰੇ ਪਾਰੋਂਠੀ ਖਦੀ ਸੀ ਅਚਾਰ ਨਾਲ
ਅੱਛਾ ਅੱਛਾ ਮੈਂ ਤਾਂ ਹੁਣ ਸ਼ਾਹੀ ਪਨੀਰ ਨਾਲ ਰੋਟੀ, ਸ਼ਾਹੀ ਹੁਨ ਮੈ ਪਨੀਰ ਟਿੱਕਾ ਬਣਾਉਣਾ ਆ ਆਪਣੇ ਲਈ ਉਹਨਾਂ ਰੋਟੀ ਖਾਣੀ ਆ
ਕਿਹੜਾ ਫਿਕਾ ਬਣਿਆ
ਪਨੀਰ ਟਿੱਕਾ ਪਨੀਰ ਟਿੱਕਾ ਆਹ ਹੈ ਪਨੀਰ ਫਿੱਕਾ ਤੇ ਲਸਣ ਬਾਰਬੀ ਕਿਊ ਬਣਾ ਕੇ ਖਾਣਾ
ਬਸ ਰਹੇ ਗਏ ਪੰਦਰ ਦਿਨ ਲੇਕਿਨ ਰਹਿ ਗਿਆ ਬਸ
ਨਹੀਂ ਮੈਂ ਲੈ ਕੇ ਆਉਂਗੀ ਸੋਮਵਾਰ ਇਕੱਠੇ ਬਹਿ ਕੇ ਖਾਵਾਂਗੇ ਉਹ ਜੱਥਾ ਸਾਰਾ ਰੋਟੀ ਖਾਂਦਾ ਨਾ ਬਹਿ ਕੇ ਅਸੀਂ ਵੀ ਰੋਟੀ ਖਾਵਾਂਗੇ
ਮੁੰਡੇ ਨੇ ਕਹਿਣਾ ਸਾਡੀ ਨਕਲ ਕਰਦੇ
ਤੇ ਕੀ ਅਸੀਂ ਕਰਾਂਗੇ ਤੁਹਾਨੂੰ ਵੀ ਭੁੱਖ ਲੱਗ ਕਦੀ ਅਸੀਂ ਵੀ ਦੂਰੋਂ ਦੂਰੋਂ ਆਉਂਦੇ ਆਂ
ਤੈਨੂੰ ਦੱਸ ਮਿੰਟ ਹੋ ਗਏ
ਚਲ ਠੀਕ ਭੋਜਨ ਦੀਆਂ ਗੱਲਾਂ ਮੈਨੂੰ ਬਹੁਤ ਵਧੀਆ ਲੱਗਦੀਆਂ
ਮੈਨੂੰ ਵੀ
ਓਕੇ ਬਾਏ, ਸਹੀ ਗੱਲ ਆ ਮੈਂ ਵੀ ਰੋਟੀ ਖਾਣ ਲੱਗੀ।
ਠੀਕ ਆ, ਓਕੇ ਬਾਏ
ਬਾਏ